ਹਮ
ਹਾਂਜੀ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
ਹੋਰ ਸੁਣਾਓ ਕੀ ਹਾਲ ਚਾਲ ਹੈ,
ਵਧੀਆ- ਵਧੀਆ, ਤੁਸੀਂ ਸੁਣਾਓ ਹੋਰ ਠੀਕ ਸਭ, ਬ
ਹਾਂਜੀ- ਹਾਂਜੀ ਸਭ ਵਧੀਆ, ਹਾਂਜੀ ਬੱਚੇ ਵੀ ਠੀਕ ਨੇ।
ਮੰਮੀ- ਡੈਡੀ ਠੀਕ ਤੁਆਡੇ ਸ
ਤੰਗ ਕਰਦੇ ਬੇ ਨੇ।
ਹਾਂ, ਬਸ ਓ ਤੇ ਹੈ ਬਸ ਲੱਗ ਜਾਣੇ ਹੁਨ ਦਸ, ਪੰਦਰਾਂ ਦਿਨ ਰੈ ਗੇ ਆ ਫੇਰ ਲੱਗ ਜਾਣੇ।
ਹਾਂ, ਹੋਰ ਮੈਂ ਤੇ ਸਗੋਂ ਰੋਜ਼ ਬੋਲਦੀ ਆ ਕਿ ਛੁੱਟੀਆਂ ਖਤਮ ਹੋਨ ਵਾਲੀਆਂ ਏ। ਤੁਸੀਂ ਹੋਲੀਡੇਜ਼ ਵਰਕ ਸਟਾਰਟਿੰਗ ਚ ਕੀਤਾ ਏ ਬਈ ਹ - ਹੁਣ ਖਤਮ ਈ ਕਰ ਲੈਣੈ।
ਜੋਸ਼ ਹੁੰਦੈ ਨਾ।
ਹਾਂ ਬਸ ਸ਼ੁਰੂ- ਸ਼ੁਰੂ ਚ ਜ਼ੋਰ ਲੱਗ ਗਿਆ ਨਾ ਤੇ ਹੁਨ ਵਿਚਲੀ ਛੁੱਟੀਆਂ ਸਾਰੀਆਂ ਬੇਕਾਰ। ਐਂਡ ਤੇ ਜਾ ਕੇ ਫੇਰ ਜ਼ੋਰ ਲੱਗੇਗਾ ਜਦੋਂ ਪਤਾ ਲੱਗੇਗਾ ਨਾ ਛੁੱਟੀਆਂ ਖ਼ਤਮ ਹੋਨ ਆਲੀਐ।
ਹਾਂਜੀ, ਆ ਏਹੀ ਹੁੰਦੈ। ਸਭ ਬੱਚਿਆਂ ਦਾ ਏਹੀ ਹਾਲ ਐ।
ਪਿਆ ਸੀ ਕੋਈ ਅਸਰ ਨੀ ਹੁੰਦਾ ਬਿਆ।
ਆ ਏਹੀ ਕਰਦੇ ਬੱਚੇ। ਮੈਂ ਵੀ ਛੋਟੇ ਨੂੰ ਜਬਰਦਸ ਤੀ ਕਰਾਨੀ ਪਈ ਆ ਰੋਜ਼ ਓਨੂੰ, ਕਰਾ ਰੀ ਆ ਥੋੜਾ
ਤੂੰ ਛੱਡ ਪਰੇ ਤੂੰ ਜ਼ਰੂਰ ਬੋਲਨਾ ਏ, ਤੂੰ ਕੋਪੀਜ਼ ਚੈੱਕ ਕਰਾਣੀਆਂ ਏ।
ਓ ਹੈ ਨਾ ਬੱਚਿਆਂ ਨੂੰ ਅੱਜ -ਕੱਲ ਟੈਨਸ਼ਨ ਈ ਨੀ ਹੈਗੀ, ਸਮਝ ਈ ਨੀ ਲੱਗਦੀ ਬੱਚਿਆਂ ਨੂੰ। ਹਿਸਾਬ ਏਨਾਂ ਦਾ।
ਮੈਨੂੰ ਉਲਟਾ ਡਾਂਟ ਪਈ ਏ ਕੈਂਦੇ ਤੂੰ ਨਾ ਬੋਲ। ਵੀ ਸਕੂਲ ਓਨਾਂ ਨੇ ਜਾਣੈ, ਡਾਂਟ ਓਨਾਂ ਨੇ ਖਾਣੀ ਤੈਨੂੰ ਕੀ।
ਓ ਵੀ ਨਾ ਅੱਜ ਕੱਲ੍ਹ ਨੰਬਰ ਵੀ ਲੱਗਦੇ ਆ ਨਾ ਫਿਰ ਏ ਵੀ ਹੁੰਦੀ ਏ ਨਾ ਟੈਸ਼ਨ, ਨੰਬਰ ਲੱਗਦੇ ਆ।
ਹਾਂ ਹੋਰ ਇੰਟਰਨਲ ਅਸੈਸਮੈਂਟ ਤੇ ਲੱਗਦੀ ਓਈ ਏ।
ਹਾਂ, ਓ ਵ ਨਾ ਫੇਰ ਹੁੰ
ਬੱਚਿਆਂ ਨੂੰ ਪਰ ਹੈ ਨੀ ਨਾ ਕਿ ਸਾਡੀ ਪੜਾਈ ਦੀ ਰੈ ਰੇਪੋਟੇਸ਼ਨ ਖ਼ਰਾਬ ਹੁੰਦੀ ਵੀ ਏ ਜਾਂ ਕੁਛ ਹੁੰਦਾ ਬਿਆ ਇਨਾਂ ਨੂੰ ਨੀ ਲੱਗਦਾ।
ਉਹੀ ਐਂਡ ਤੇ ਸਾਨੂੰ ਨਾਲ ਸਿਰ ਖਪਾਂਗੇ, ਨਾਲ ਕਰਾਓ ਕਰਾਓ ਲਾਸਟ ਦਿਨ ਜਦੋ ਰੈ ਜਨ। ਹਾਂਜੀ ਹੋਰ, ਹਾਂ ਏਹੀ ਏ ਨਾ। ਕਈ ਬੱਚੇ ਤਾਂ ਬੜੇ ਰੀਝ ਨਾਲ ਕਰਦੇ ਕਈਆਂ ਦੇ ਬੜੇ ਸੋਣੇ ਕੰਮ ਕੀਤੇ ਦੇ ਹੁੰਦੇ ਐ, ਮਨ ਖੁਸ਼ ਹੁੰਦੈ ਕਈ ਵਾਰੀ ਵੇਖ ਕੇ ਕੰਮ ਨਾ ਬ
ਨਈ ਮੇਰੀ ਬੇਟੇ ਦੀ ਰਾਈ - ਰਾਈਟਿੰਗ ਬੜੀ ਵਧੀਆ ਏ, ਮਤਲਬ ਓਨੇ ਲ ਜਦੋਂ ਲਿਖਨਾ ਏ ਨਾ ਤੇ ਪੂਰੀ ਐਂਜ, ਪੂਰੇ ਸ਼ੌਕ ਨਾਲ ਮਨ ਲਾ ਕੇ ਕਰਨੈ ਜ ਪਰ ਹੁਣ ਥੋੜਾ ਓ ਏ ਨਾ ਕਿ ਛੁੱਟੀਆਂ ਹੈਗੀਆਂ ਨੇ, ਅਜੇ ਹੈ ਹੈਗੀਆਂ ਨੇ ਕੋਈ ਗੱਲ ਨੀ। ਓੰਜ ਓਨੇ ਰ ਰਿੱਟਨ ਕੰਮ ਕਰ ਲਏ ਦੇ ਆ, ਬਸ ਏਕ ਜੇੜੇ ਪ੍ਰੋਜੈਕਟ ਰੈ ਗੇ ਏਕ, ਦੋ ਜਿਵੇਂ ਕੁੱਝ ਪਿਚਰਸ ਵਗੈਰਾ ਡਰੋ ਕਰਨੀ ਐ, ਜਾਂ ਪੇਸਟ ਕਰਨੀ ਐ, ਬਸ ਓ ਕੰਮ ਥੋੜਾ ਛੱਡਿਆ ਹੋਇਆ ਏ। ਓ ਮੈਂ ਰੋਜ਼ ਬੋਲਦੀ ਆ ਕਿ ਜੌ -ਜੇੜਾ ਆ ਬਈ ਓ ਕਰਲੋਂ ਵੀ, ਓ ਵੀ ਕਰਕੇ ਖ਼ਤਮ ਕਰੋ ਅਪ ਅਪਣਾ ਕੰਮ, ਪਰ ਨਈ ਸੁਣਦੇ ਬੱਚੇ।
ਹਾਂ, ਮੇਰੇ ਵਾਲੇ ਨੂੰ ਜਬਰਦਸਤੀ ਕਰਾ ਰੀ ਆ ਐਨ ਬਲਾ, ਬ -ਬਠਾਨੀ ਆ ਘੈਟਾ- ਡੇਢ, ਨਾਲ ਆਪ ਬੈਣਾ ਪੈਂਦੈ ਫੇਰ ਕਰਦੇ ਆ।
ਹਾਂ-ਹੋਰ ਕੀ, ਬਸ ਐਨਜੀ ਏ ਬੱਚਿਆਂ ਨੂੰ ਅਪਣੀ ਰਿਸਪੋਂਸੀਬਿਲੀਟੀ ਨੀ ਨਾ ਪਤਾ ਪਤਾ ਲੱਗੇ ਜੀ, ਕਿ ਐ ਸਾਡਾ ਕੰਮ ਏ ਕਿ ਅਸੀਂ ਆਪ ਕਰੀਏ।
ਓਹੀ ਨਾ ਸਾਡੇ ਕੋਲ ਕਈ ਵਾਰ ਨਈ ਵੀ ਟਾਈਮ ਲੱਗਦਾ, ਸਾਰਾ ਦਿਨ ਐਂਜ ਈ ਨਿਕਲ ਜਾਂਦੈ ਕੰਮ ਚ ਈ, ਰਸੋਈ ਚ ਈ, ਕਦੇ ਕੱਪੜੇ ਸਾਂਭ ਲੋ ਕਦੀ ਰੱਖ ਰੱਖ ਲੋ ਕਦੇ ਧੋ ਲਓ ਬਸ ਇਹਦੇ ਚ ਸਾਰਾ ਦਿਨ ਨਿਕਲ ਜਾਂਦਾ ਤੇ ਜੇ ਨਾ ਬਹਿਏ ਤੇ ਫੇਰ ਆਪਣਾ ਟਾਈਮ ਵੇਸਟ ਹੋ ਜਾਂਦਾ ਕੰਮ ਕਰਨ ਦਾ ਹਾਂ ਬੱਚੇ ਨੀ ਨਾ ਸਮਝਦੇ ਪਰ
ਨਾ ਨਾ ਬੱਚੇ ਤਾਂ ਬਿਲਕੁਲ ਵੀ ਨੀ‌ ਪਰ ਸਾਡੇ ਟਾਈਮ ਇਜ ਨਹੀਂ ਹੈ ਸੀ ਸਾਨੂੰ ਜਿਵੇਂ ਸਾਡੇ ਪੇਰੈਂਟਸ ਕਹਿ ਦਿੰਦੇ ਸੀ ਨਾ ਇਹ ਕੰਮ ਇੰਝ ਨਹੀਂ ਇੰਝ ਹੋਣਾ ਚਾਹੀਦੇ ਤੇ ਸਾਨੂੰ ਡਰ ਲ ਸਹੀ ਗੱਲ ਏ ਸਹੀ ਗੱਲ ਏ ਉਹੀ ਕਹਿੰਨੀ ਆ ਹਜੇ ਬੱਚਿਆਂ ਨੂੰ ਸਕੂਲ ਛੱਡ ਕੇ ਵੀ ਆਣਾ ਲੈ ਕੇ ਵੀ ਆਣਾ ਇਹਨਾਂ ਨੂੰ ਸਕੂਲ ਤੋਂ ਫੇਰ ਵੀ ਥੱਕੇ ਹੋਏ ਨੇ
ਹੋਰ ਕੀ ਜ਼ਿਆਦਾ ਰਿਸਪੋਂਸੀਬਿਲਿਟੀ ਤੇ ਮਾਂ ਪਿਓ ਦੀ ਬਣੀ ਦੀ ਹੈ ਹੁਣ ਮਾਂ
ਫੇਰ ਜਦੋਂ ਇਹਨਾਂ ਨੇ ਸਕੂਲੋਂ ਘਰ ਆਣਾ ਅਗਰ ਗਰਮੀਆਂ ਨੇ ਇਹਨਾਂ ਨੂੰ ਵਾਸਤੇ ਕੁਛ ਨਾ ਕੁਛ ਬਣਾ ਕੇ ਰੱਖਣਾ ਠੰਡਾ ਬਈ ਸਕੂਲ ਤੋਂ ਆ ਆਏ ਨੇ
ਹਾਂ ਉਹ ਕੋਈ ਸਾਨ ਕਰਕੇ ਆਏ
ਤੇ ਇਹਨਾਂ ਨੇ ਰਸਤੇ ਵਿੱਚ ਹੀ‌ ਕੋਈ ਗੰਨੇ ਦਾ ਰਸ ਵਗੈਰਾ
ਹਾਂ ਹਾਂਜੀ ਹਾਂ ਅ ਅਸੀਂ ਆਪ ਹੀ ਕਹਿਣੇ ਆ ਨਾ ਬੱਚਿਆਂ ਨੂੰ ਬੜੀ ਗਰਮੀ ਲੱਗਦ
ਹਾਂ ਬੜੀ ਗਰਮੀ ਬੜੀ ਗਰਮੀ ਹੋਰ ਕੀ ਪਹਿਲੇ ਪੇਰੈਂਟਸ ਸਹੀ ਸੀ ਉਹ ਮਤਲਬ ਕੀ ਪੱਕੇ ਦਿਲ ਦੇ ਸੀ ਨਾ ਉਹ ਇੰਨੀ ਪਰਵਾਹ ਨਹੀਂ ਕਰਦੇ ਸੀ ਵੀ ਠੀਕ ਬੱਚੇ ਚੇ ਗਏ ਆ ਸਕੂਲ ਆਏ ਆ ਤੇ ਐ ਤੇ ਡਿਊਟੀ ਐ ਤੇ ਕਰਨਾ ਪੈਣਾ
ਅੱਜ ਕੱਲ੍ਹ ਬੱਚਿਆਂ ਚ ਨਾ ਹਿੰਮਤ ਤ ਹੀ ਨੀ ਹੈਗੀ ਇੰਝ ਹੱਫ ਕੇ ਆਂਦੇ ਆ ਜਿਵੇਂ ਪਤਾ ਨੀ ਕਿੰਨਾ ਕ ਉੱਥੇ ਕੰਮ ਕਰ ਆਏ ਆ ਕੀ ਕਰਾਇਆ ਉਹਨਾਂ ਨੇ ਜਿਵੇਂ ਕੋਈ ਪੱਥਰ ਤੋੜ ਕੇ ਆਏ ਹੁੰਦੇ ਆ ਇੰਝ ਥੱਕੇ ਦੇ ਆਦੇ ਆ ਬੱਚੇ ਇਹ ਚੀਜ਼ ਐ
ਕਹਿ ਕੇ ਜਾਣਗੇ ਜੀ ਅਸੀਂ ਸਕੂਲ ਚੱਲੇ ਆ ਜਦੋਂ ਅਸੀਂ ਘਰ ਆਣਾ ਪਾਪਾ ਲੈਣ ਆਣਗੇ ਸਾਡੇ ਆਣ ਤੋਂ ਪੰਜ ਦਸ ਮਿੰਟ ਪਹਿਲੇ ਏ ਸੀ ਚਲਾ ਕੇ ਰੱਖਣਾ ਏ ਕਮਰਾ ਠੰਡਾ ਕਰਕੇ ਰੱਖਣਾ ਏ ਇਹਨਾਂ ਨੂੰ ਇਹ ਨੀ ਆ ਵੀ ਅਸੀਂ ਇੰਨੀ ਗਰਮ ਧੁੱਪ ਵਿੱਚੋਂ ਘਰ ਆਣਾ ਤੇ ਅਸੀਂ ਇਕਦਮ ਠੰਡੇ- ਠੰਡੇ ਦੇ ਵਿੱਚ ਐਂਟਰ ਕਰਾਂਗੇ ਤੇ ਅਸੀਂ ਬਿਮਾਰ ਹੋ ਜਾਂਗੇ
ਹਾਂ ਇਹ ਬਸ ਮੋਜ ਮ ਮੋਜ਼ਾ ਕਰਨ ਦਾ ਪਤਾ ਨਾ ਬਸ
ਨਿਕਲੋ ਘਰੋਂ ਨਿਕਲਦੇ ਨਿਕਲਦੇ ਇੰਨੀ ਗੱਲ ਕਰਕੇ ਜਾਣੀ ਐ ਕਿ ਜਦੋਂ ਅਸੀਂ ਆਣਾ ਰੂਮ ਸਾਨੂੰ ਠੰਡਾ ਮਿਲਣਾ ਚਾਹੀਦੇ
ਹਾਂ ਉਹੀ ਨਾ ਵਿਚਾਰੇ ਇਨਾ ਥੱਕ ਥੁੱਕ ਕੇ ਆਂਦੇ ਆ ਹਜੇ ਕਿ ਪੈਦਲ ਨੀ ਆਣਾ ਹੂੰ
ਅਸੀਂ ਇੰਨੀ ਦੂਰ ਪੈਦਲ ਜਾਂਦੇ ਦੇ ਸੀ ਹੁਣ ਅਸੀਂ ਸੋਚਣੇ ਆ ਨਾ ਕਿ ਐਡੀ ਦੂਰ ਜਾਂਦੇ ਸੀ ਇੰਝ ਕਿੰਨੀਆਂ ਪੂਰੀਆਂ ਗਲੀਆਂ ਨਿ ਨਿਕਲ ਕੇ, ਨਿਕਲ, ਨਿਕਲ ਕੇ ਐਝ ਜਾਣਾ ਇੰਨੀ
ਉਹੀ ਸਾਡਾ ਸੀ ਤੇ ਸਾਡਾ ਸ਼ਹਿਰ ਏਡਾ ਵੱਡਾ ਸੀ ਕਿੱਥੇ ਕੋਰਨਰ ਚ ਸਾਡਾ ਘਰ ਤੇ ਦੂਜੀ ਪਤਾ ਨੀ ਕਿੰਨੀ ਦੂਰ ਦੂਜੇ
ਹਾਂ ਮਤਲਬ ਅੱਧਾ ਘੰਟਾ ਸਾਨੂੰ ਲੱਗ ਜਾਂਦਾ ਸੀ ਅੱਧਾ ਘੰਟਾ ਲੱਗਦਾ ਸੀ
ਬਿਲਕੁਲ, ਸਹੀ ਗੱਲ ਏ ਸਰਦੀਆਂ ਵੀ ਨੀ ਵੇਖਣੀਆਂ, ਬਰਸਾਤਾਂ ਵੀ ਨੀ ਵੇਖਣੀਆਂ, ਗਰਮੀਆਂ ਵੀ ਨੀ ਵੇਖਣੀਆਂ ਹਰ ਮੌਸਮ ਚ ਸਕੂਲ ਜਾਣਾ ਪੈਦਲ ਜਾਣਾ ਪੈਦਲ ਆਣਾ ਔਰ ਹੁਣ ਦੇ ਤੇ ਟੀਚਰਸ ਵੀ ਕਹਿ ਲਓ ਜਿਹੜੇ ਹੁਣ ਐਜੂਕੇਸ਼ਨ ਐਜੂ ਕੇਸ਼ਨ ਮਿਨਿਸਟਰ ਨੇ ਜਿਹੜੇ ਉਹ ਵੀ ਵੇਖਦੇ ਨੇ ਸੀਜਨ ਦੇ ਹਿਸਾਬ ਨਾਲ ਗਰਮੀ ਜਿਆਦਾ ਹੋ ਗਈ ਹੈ ਚਲੋ ਜੀ ਛੁੱਟੀਆਂ ਜ਼ਿਆਦਾ ਕਰ ਦੋ ਬਰਸਾਤਾਂ ਜ਼ਿਆਦਾ ਪੈਂਦੀਆਂ ਵੀ ਹੈ ਘਰ ਦੋ ਛੁੱਟੀਆਂ ਜ਼ਿਆਦਾ ਪੈਂਦੀ ਵੀ ਆ ਕਰ ਦੋ ਛੁੱਟੀਆਂ ਪਹਿਲੇ ਸਾਡੇ ਟਾਈਮ ਐਂ ਨੀ ਹੁੰਦਾ ਸੀ ਉਦੋਂ ਵੀ ਸਰਦੀ ਪੈਂਦੀ ਸੀ ਗਰਮੀ ਵੀ ਹੁੰਦੀ ਸੀ ਬਰਸਾਤ ਵੀ ਹੁੰਦੀਆਂ ਸੀ ਪਰ ਕਦੀ ਫਾਲਤੂ ਛੁੱਟੀਆਂ ਨਹੀਂ ਹੁੰਦੀਆਂ ਸੀ
ਹੁਣ ਨਾ ਬੱਚਿਆਂ ਚ ਹਿੰਮਤ ਨੀ ਹੈਗੀ ਅਸਲ ਚ ਵਕ ਬੱਚਿਆਂ ਚ ਹਿੰਮਤ
ਹੁਣ ਪਿਛਲੇ ਸਾਲ ਬਹੁਤ ਬਰਸਾਤ ਹੋਈ ਸਾਡੇ ਪੰਜਾਬ ਦੇ ਵਿੱਚ ਵੇਖੋ ਬਾੜਾਂ ਵੀ ਆਈਆਂ ਕਿੰਨੀਆਂ
ਹਾਂ ਬਹੁਤ ਜ਼ਿਆਦਾ
ਹਨਾ ਤੇ ਬੱਚਿਆਂ ਦੀ ਛੁੱਟੀ ਛੁੱਟੀਆਂ ਐਵੇਂ ਕੀਤੀਆਂ ਹੋਈਆਂ ਨੇ ਚਲੋ ਜਿਹੜੇ ਏਰੀਏ ਚ ਬਾੜ ਆਈ ਦੀ ਹੈ ਠੀਕ ਉੱਧਰ ਤੇ ਬ ਬਈ ਬੰਦਾ ਹੈ ਕਿ ਛੁੱਟੀ ਛੁਟੀਆਂ ਕਰਨੀਆਂ ਜ਼ਰੂਰੀ ਨੇ ਪਰ ਜਿਹੜੇ ਏਰੀਏ ਠੀਕ ਨੇ ਕਮ ਸੇ ਕਮ ਉਹ ਵਾਲੇ ਏਰੀਆ ਦੇ ਤੇ ਸਕੂਲ ਤੁਸੀਂ
ਹਾਂ ਤੇ ਹੋਰ ਕੀ ਹਾਂ ਬੱਚਿਆਂ ਦਾ ਨੁਕਸਾਨ ਹੁੰਦਾ ਬੱਚੇ ਮੌਜ ਮਸਤੀਆਂ ਕਰਦੇ ਆ ਸਗੋਂ
ਹੋਰ ਬੱਚਿਆਂ ਨੂੰ ਆਪਣੀ ਮੌਜਾਂ ਲੱਗ ਜਾਂਦੇ ਆ ਜੀ ਬਰਸਾਤ ਤਾ ਦੇ ਦਿਨੇ ਪਕੌੜੇ ਬਣਾ ਦੋ ਇਹ ਬਣਾ ਦੋ ਬੱਚਿਆਂ ਨੂੰ ਆਪਣੀ ਮਸਤੀ ਲੱਗ ਜਾਂਦੀ ਹੈ ਬਲਕਿ ਮੈਂ ਆਪ ਆਪਣੀ ਬੇਟੀ ਦੇ ਸਕੂਲ ਫੋਨ ਵੀ ਕੀਤਾ ਮੈ ਕਿਹਾ ਮੈਮ ਆਪਣੇ ਇੱਧਰ ਦੇ ਸਭ ਕੁਛ ਠੀਕ ਹੈਗਾ ਚਲੋ ਜਿਹੜੇ ਏਰੀਏ ਲੱਗਦੇ ਆ ਵਿਚ ਗ਼ੈਬ ਜਿੱਧਰ ਜ਼ਿਆਦਾ ਬਾੜ ਵਗੈਰਾ ਆਈ ਦੀ ਚਲੋ ਉੱਧਰ ਤੇ ਬਈ ਛੁੱਟੀਆਂ ਹੈਗੀਆਂ ਤੇ ਆਪਣੇ ਇੱਧਰ ਕਿਉਂ ਨਿ ਕਹਿੰਦੇ ਅਸੀਂ ਵੀ ਕੀ ਕਰੀਏ ਜੋ ਗੌਰਮੈਂਟ ਸਾਨੂੰ ਅਲਾਊਡ ਕਰੇਗੀ ਅਸੀਂ ਤੇ ਉਹੀ ਕਰਨਾ ਨਾ ਅਸੀਂ ਤੇ ਉਹਨਾਂ ਦੇ ਖਿਲਾਫ਼ ਜਾ ਨਹੀਂ ਸਕਦੇ
ਆ ਨਹੀ ਜਾਂਦੇ ਨਿੱਕੇ ਨਿੱਕੇ ਸਕੂਲ ਜਿਹੜੇ ਗਲੀਆਂ ਚ ਹੁੰਦੇ ਉਹ ਵੀ ਬੰਦ ਹੁੰਦੇ
ਉਹੀ ਨਾ ਉਹ ਉਹਨਾਂ ਨੂੰ ਆਪਣਾ ਡਰ ਹੁੰਦਾ ਕਿ ਕਿਧਰੇ ਸਾਡੇ ਸਕੂਲ ਨੂੰ ਸੀਲ ਨਾ ਕਰ ਦੇਣਗੇ ਤੁਸੀਂ ਸਰਕਾਰ ਦਾ ਔਡਰ ਨਹੀਂ ਮੰਨਦੇ ਪਏ
ਹਾਂ ਇਹੀ ਹੁੰਦਾ ਇਹੀ ਚੀਜ਼ ਹੈ ਉਹ ਫਿਰ ਸਭ ਨੂੰ ਕਰਨਾ ਪੈਂਦਾ ਛੁੱਟੀ ਜਿਹੜੀ ਆ ਗਈ ਉਹ ਕਰਨੀ ਕਰਨੀ ਹੈ
ਸਹੀ ਗੱਲ ਏ ਉਹੀ ਮੈਂ ਤੇ ਕਿਸੇ ਵੇਲੇ ਸੋਚਦੀ ਹਾਂ ਜਦੋਂ ਘਰ ਤੰਗ ਕਰਦੇ ਨੇ ਮੈਂ ਕਹਿੰਦਾ ਸਾਡੇ ਟਾਈਮ ਵੀ ਗਰਮੀ ਹੁੰਦੀ ਸੀ ਸਾਡਾ ਤੇ ਇੱਕ ਵਾਰੀ ਸਕ ਸਕੂਲ ਲੱਗ ਗਿਐ ਹੁਨ, ਭਾਵੇਂ ਜਿੰਨੀ ਮਰਜ਼ੀ ਗਰਮੀ ਪਏ ਸਕੂਲ ਤੇ ਜਾਣਾ ਪੈਣ ਜਿੰਨੀ ਮਰ ਸਰਦੀਆਂ 'ਚ ਵੀ ਇੰਨੀ ਛੁੱਟੀਆਂ ਇੰਨੀ ਛੁੱਟੀਆਂ ਸਰਦੀਆਂ ‌'ਚ ਵੀ ਵੀਹ ਦਸੰਬਰ ਨੂੰ ਛੁੱਟੀਆਂ ਪਾ ਦੇਣੀਆਂ ਨੇ, ਉਸ ਤੋਂ ਬਾਅਦ ਜੀ ਛ ਜਾਦਾ ਠੰਡ ਤੇ, ਉਹ ਕੀ ਕਹਿੰਦੇ ਨੇ ਜਨਵਰੀ ਇੱਕ ਦੋ ਤੋਂ ਸ਼ੁਰੂ ਹੁੰਦੀ ਏ, ਤੇ ਉਦੋਂ ਸਕੂਲ ਖੋਲਣੇ ਹੁੰਦ ਦਿਨੇ ਉਦੋਂ ਹੋਰ ਠੰਢ ਪੈਣੀ ਸ਼ੁਰੂ ਹੋ ਜਾਂਦੀ ਏ, ਧੁੰਦਾਂ ਪੈ ਜਾਂਦੀਐ ਉਦੋਂ ਫੇਰ ਪੰਦਰਾਂ ਛੁੱਟੀਆਂ ਪਾ ਦਿੰਦੇ ਨੇ।
ਹਾਂ, ਲੋਹੜੀ ਲੰਘਾ ਲੈਂਦੇ ਹੋ ਲੋਹੜੀ ਤੋਂ ਬਾਅਦ, ਹਾਂ ਲੋਹੜੀ ਤੋਂ ਬਾਅਦ ਕਰ ਦਿੰਦੇ ਆ ਜੀ ਹੌਲੀ ਹੌਲੀ ਲੋਹੜੀ ਹੋ ਨਿਕਲ ਜਾਂਦੀ ਐ ਹਾਂ
ਮੀਨੇ ਦੀ ਛੁੱਟੀਆਂ ਹੋਣ ਲੱਗ ਗੀਆਂ ਫਿਰਐ ਵੀ ਨੀ ਨਾਲ ਈ ਓਨਾਂ ਨੇ ਜਿਵੇਂ ਚੌਦਾਂ-ਪੰਦਰਾਂ ਜਨਵਰੀ ਨੂੰ ਸਕੂਲ ਖੋਲਣਾ ਏ। ਇੱਕ-ਦੋ ਫਰਵਰੀ ਨੂੰ ਨਾਲ ਈ ਫਾਈਨਲ ਪੇਪਰ ਵੀ ਲੈ ਨਈਂ-ਨਈਂ ਜਰੂਰ ਟਾਈਮਿੰਗ ਵੀ ਨੀ ਦੇਣੀ ਬੱਚਿਆਂ ਨੂੰ ਲਰਨ ਕਰਨ ਲਈ।
ਹਾਂ ਏ ਤੇ ਬੱਚਿਆਂ ਨੂੰ ਚਾਈਦੈ ਨਾ ਘਰ ਬੈਠੇ ਪੜ੍ਹਨ ਪਰ ਬ
ਹਾਂ ਬੱਚਿਆਂ ਨੂੰ ਐ ਨੀ ਹੈਗਾ ਵੀ ਸ ਓ ਸਮਝਦੇ ਸਾਨੂੰ ਬਸ ਮਸਤੀ ਕਰਨ ਵਾਸਤੇ ਛੁੱਟੀਆਂ ਮਿਲੀਆਂ ਨੇ ਬੁੱਕਸ ਤੇ ਬੰਦ ਈ ਕਰਦੋ।
ਹਾਂ।
ਫੇਰ ਜਦੋਂ ਪੇਪਰ ਆਂਦੇ ਨੇ ਫੇਰ ਨਾਲ ਰੋਂਦੇ ਨੇ ਤੇ ਨਾਲ ਪੜ੍ਹਦੇ ਨੇ ਫੇਰ ਓਦੋਂ ਨਾਲ ਓ ਜਾਦਾ ਤੇ ਮੰਮੀਆਂ ਨੂੰ ਤੰਗ ਕਰਦੇ ਨੇ ਪਾਪਾ ਵਗੈਰਾ ਦੇ ਸਾਮਣੇ ਤੇ ਬੋਲਣਾ ਨੀ।
ਹਾਂ। ਹੋਰ ਪੀ ਬਸ ਏਹੀ ਬਸ ਸਰਕਾਰਾਂ ਦਾ ਕੰਮ ਏ। ਬਸ ਓ ਜਵੇਂ ਕਰਦੇ ਓਵੇਂ।
ਹੋਰ ਕੀ ਔਨ ਦਾ ਸਿਸਟਮ ਤੇ ਬੋਤ ਖ਼ਰਾਬ ਏ ਐ ਕਰੋਨੇ ਤੋਂ ਬਾਦ ਤੇ ਬੱਚਿਆਂ ਦਾ ਬੇਸ ਈ ਖ਼ਰਾਬ ਹੋ ਗਿਆ ਏ।
ਹਾਂ ਬੋ ਜਾਦਾ ਬ
ਕਰੋਨੇ ਦੇ ਵਿੱਚ ਐ ਸੀ ਛੁੱ ਟੀਆਂ ਕੀਤੀਆਂ ਨੇ ਨਾ ਓ ਸਰਕਾਰ ਨੂੰ ਈ ਪਤਾ ਨੀ। ਆਦਤ ਪੈਗੀ ਦੀ ਛੁੱਟੀਆਂ ਕਰਨ ਦੀ। ਓਦੋਂ ਦੀ ਜਰਾ ਜਾ ਹੋਰ ਕੀ। ਜਰਾ ਜਾ ਕੋਈ ਗੱਲ ਹੋਈ ਨੀ। ਚਲੋ ਜੀ ਚਾਰ-ਚਾਰ ਛੁੱਟੀਆਂ, ਪੰਜ-ਪੰਜ ਛੁੱਟੀਆਂ, ਚਲੋ।
ਇਸ ਤਰ੍ਹਾਂ ਈ ਸਭ ਪਾਸੇ ਤਾਡੇ ਵੀ ਇਸ ਤਰ੍ਹਾਂ ਈ ਚੱਲਦੈ ਕੁਛ ਨਾ ਕੁਛ ਚੱਲਦਾ ਰੈਂਦੈ ਛੁੱਟੀਆਂ ਦਾ।
ਹੁਣ ਵੀ ਬੱਚਿਆਂ ਨੂੰ ਏਹੀ ਏ ਕੀ ਗਰਮੀ ਤੇ ਹਜੇ ਪੈਣੀ ਏ ਸਾਡੀ ਛੁੱ ਟੀਆਂ ਹੋਰ ਅੱਗੇ ਵੱਧ ਜਾਣੀਆਂ ਨੇ ਐਂਜ ਹੋ ਜਾਣੈ ਏ ਉਂਝ ਹੋ ਜਾਣੈ ਏ।
ਨੀ ਹੋ ਈ ਨੀ ਰਈ ਖਾਸ ਗਰਮੀ ਹੈਗੀ ਨੀ ਜਿਸ ਹਿਸਾਬ ਦਾ ਜੂਨ-ਜੁਲਾਈ
ਹਾਂ ਸਈ ਗੱਲ ਏ। ਪਰ ਸਾਡੇ ਐ ਹੁਣ ਜਿਵੇਂ ਸ਼ਹੀਦੀ ਗੁਰਪੁਰਬ ਏ ਨਾ ਅ ਕੱਲ -ਪਰਸੋਂ। ਸਾਡੇ ਏਥੇ ਪੂਰਾ ਜ਼ੋਰ ਏ ਇਸ ਟਾਈਮ ਹੁਣ ਗਰਮੀ ਦਾ। ਕੋਈ ਹਵਾ ਨੀ ਚੱਲਦੀ ਪਈ ਕੋਈ ਬਰਸਾਤ ਦਾ ਰੁੱਖ ਨੀ ਹੈਗਾ। ਕੁਛ ਨੀ ਸਾਡੇ ਇੱਥੇ ਤਾਂ ਬੜੀ ਗਰਮੀ ਏ।
ਹਾਂ ਨਈਂ-ਨਈਂ ਸਾਡੇ ਥੋੜਾ ਠੀਕ ਈ ਏ। ਧੁੱਪ ਹੋਏਗੀ ਤੇ ਗਰਮੀ ਹੋਏਗੀ ਵੈਸੇ ਨੀ ਗਰਮੀ ਹੈਗੀ।
ਹਾਂ ਨਈਂ ਸਾਡੇ ਦੋ-ਤਿੰਨ ਦਿਨ ਹੋ ਗਏ ਨੇ, ਬੜੀ ਗਰਮੀ ਏ ਪਰ ਲੱਗਦਾ ਏ ਕੀ ਜਿਸ ਹਿਸਾਬ ਨਾਲ ਗਰਮੀ ਪੈਂਦੀ ਵੀ ਨਾ ਦੋ-ਤਿੰਨ ਦਿਨ ਹੋਗੇ ਨੇ। ਓ ਹਿਸਾਬ ਨਾਲ ਲੱਗਦਾ ਪਿਐ ਕਿ ਸ਼ੈਦ ਕੋਈ ਐਂਜ ਹਨੇਰੀ - ਤੂਫਾਨ ਦਾ ਬਣੇ।
ਹਾਂ ਗੁਰਪੁਰਬ ਵਾਲੇ ਦਿਨ ਵੈਸੇ ਹੁੰਦੀ ਏ ਸ਼ਾਮੀ। ਸ਼ਾਮੀ ਨਾ ਜਦੋਂ ਗੁਰਪੁਰਬ ਹੋ ਜਾਂਦੈ ਸ਼ਾਮੀ ਆਂਦਾ-ਆਂਦਾ ਈ ਐ। ਮੀਂਹ ਬ ਐਂਜ ਹਨੇਰੀ ਜੀ ਆਂਦੀ ਏ।
ਓਹੀ ਨਾ ਓ ਸ਼ਹੀਦੀ ਗੁਰਪ੍ਰਬ ਕਰਕੇ ਹਜੇ ਤੇ ਬੋਤ ਗਰਮੀ ਮਈ ਧੁੱਪ ਪੈਂਦੀ ਪਈ ਏ ਬਾਕੀ ਜਦੋਂ ਜਾਦਾ ਗਰਮੀ ਦਾ ਵੀ ਜ਼ੋਰ ਹੋ ਜਾਂਦੈ ਨਾ ਫੇਰ ਜ਼ਰੂਰ ਹਨੇਰੀ ਤ ਫਾਨ ਥੋੜਾ ਬੋਤ ਮੀਂਹ-ਮੂਹ ਆਂਦਾ ਜ਼ਰੂਰ ਏ।
ਹਾਂਜੀ ਹਾਂ ਤੇ ਸਾਡੇ ਵੀ ਇਸ ਤਰਾਂ ਈ
ਹੋਰ ਤੁਹਾਡੇ
ਚਲੋ ਹੋਰ ਸਭ ਸੋਗੇ ਦਿਐ ਸਭ ਸੁੱਤੇ ਦਿਐ।
ਹ ਚਲੋ ਕੋਈ ਨੀ ਤੁਸੀਂ ਸਾਨੂੰ ਫੋਨ ਕਰਦੇ ਰਿਹਾ ਕਰੋ ਨਾ।
ਅੱਛਾ। ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ।
ਚ' ਆਪਣੀ ਸਹੇਲੀਆਂ
ਹਾਂ, ਠੀਕ ਹੈ ਜੀ ਹਾਂ ਠੀਕ ਹੈ, ਚਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ।